ਹੈਲੋ।
ਹੈਲੋ
ਕਿੱਥੇ ਗਿਆ ਜੀ? ਕਿੱਥੇ ਗਿਆ ਅੱਜ ਮੈਂ ਕਿਹਾ ਘੁੰਮਣ?
ਕਿਤੇ ਨੀ।
ਮੈਂ ਤੇ ਆਖਿਆ ਗਿਆ ਕਿਤੇ ਘੁੰਮਣ ਅੱਜ।
ਅੱਜ ਸ਼ਿਮਲੇ ਗਏ ਹੀ।
ਸ਼ਿਮਲੇੇ ਗਏ ਸੀਗੇ?
ਹਾਂ, ਗਰਮੀ ਬੜੀ ਏ ਨਾ।
ਅੱਛਾ ਅੱਛਾ, ਫੇਰ ਸ਼ਿਮਲੇ ਚਲੇ ਗਏ?
ਹਾਂ, ਜਦੋਂ ਜੀਅ ਕਰਦਾ ਚੁੱਕੀ ਦੀ ਆ ਫਾਰਚੂਨਰ ਤੇ ਲੈ ਜਾਈ ਦੀਏ।
ਹੂੰ, ਐਡੇ ਅਮੀਰ ਕਦੋਂ ਦੇ ਹੋ ਗਏ?
ਐਦਾਂ ਈ ਆ।
ਊ ਹੂੰ। ਗੱਲਾਂ ਦਾ ਕੜਾਹ।
ਹੋਰ। ਹੋਰ। ਹੂੰ।
ਮੈਂ ਥੋੜਾ ਬਣਾਏਓ।
ਠੀਕ ਆ।
ਆਂ ਜਾਦਾ ਢਿੱਡ ਪੀੜ ਹੋਣ ਲਾ ਪੈਂਦੀ ਹੀ।
ਪਾਣੀ ਮੀ ਪਾਣੀ
ਆਪਦੀ ਮਾਂ ਕੋ ਮੰਗੋ ਪਾਣੀ।
ਲਿਆਦੋ ਨਾ ਪਾਣੀ।
ਆਹਾ ਆਪਦੀ ਮੰਮੀ ਨੂੰ ਕੋ ਪਾਣੀ ਦੇ ਕੇ ਜਾਵੇ। ਮੈਂ ਹੁਣ ਫੂਨ ਵਿੱਚ ਦੀ ਪਾਣੀ ਥੋੜ੍ਹੀ ਦੇਣ ਔਣਾ ਤਾਨੂੰ।
ਮੈਂ ਆਪਦੀ ਮੰਮ
ਵਾਜ ਲਾਔ ਹਮ ਆਪਦੀ ਮੰਮੀ ਨੂੰ ਕੈਣ ਡਿਆ।
ਅਮ ੳਤੋ ਈ ਹੈਲੀਕੌਪਟਰ ਤੇ ਚੜ੍ਹ ਕੇ ਪਾਣੀ ਦੇ ਔਣਾ।
ਹਮ। ਤਾਈਓ ਤੇ ਮੈਹਾ ਮੈਂ ਤੇ ਏਡੀ ਦੂਰ ਬੈਠੀ ਆਂ। ਤੇ ਮੈਂ ਕਿੱਥੋਂ ਪਾਣੀ ਦੇ ਦੇਣਾ।
ਹਾ।
ਹਮ। ਆਈ ਤਾਡੀ ਮੰਮੀ ਪਾਣੀ ਦੇਣ ਕੇ ਨ ਈ? ਅੱਸ਼ਾ। ਚੱਲ ਠੀਕੈ ਫਿਰ ਹੋਰ?
ਵਯੀਆ।
ਚਲੋਂ ਵਧੀਆ ਚਾਈਦਾ। ਇੰਨੇ ਭਾਣੇ ਗੱਲਾਂ ਕਰੀ ਜਾਣੇ ਨਾ ਆਪਾਂ ਵੈਹੇ। ਔ ਤਾਂ ਕਰਨੀਆਂ ਨੀ ਹੁੰਦੀਆਂ ਏਨੀਆਂ।
ਨਾ।
ਹਨਾ।
ਹਾਂਜੀ।
ਏਦਾਂ ਗੱਲਾਂ ਤੇ ਗੱਲਾਂ ਦੇ ਗੱਲਾਂ ਤੇ ਗੱਲਾਂ।
ਆਹ।
ਨਾ ਦੇ ਗੱਲ ਤੇ ਗੱਲ। ਤਾਡੇ ਮੇਲਾ ਹੈਗਾ ਕਿ ਨੰਗੇ?
ਠਾਰਾਂ ਨੂੰ।
ਠਾਰਾਂ ਤਰੀਕ ਨੂੰ ਮੇਲਾ?
ਹਾਂ, ਠਾਰਾਂ ਈ।
ਵਾਵਾ ਲੱਗਦਾ।
ਹੈਂ?
ਵਾਵਾ ਲੱਗਦੈ?
' ' ਲੱਗਦਾ।
ਹਹ ਕਿੰਨੇ ਦਿਨ ਹੁੰਦੈ?
ਤਿੰਨ ਦਿਨ।
ਤਿੰਨ ਦਿਨ ਹੁੰਦੈ?
ਹਮ।
ਜਾਂਦੇ ਨੇ ਨਿਤ ਨਤੈਨੀ?
ਨਾ
ਹਮ।
ਐਕ ਦਿਨ ਈ ਜਾਈ ਦਾ ਜਦੇ ਦੇ ਚੱਲ
ਇੱਕੋ ਦਿਨ ਈ ਜਾਂਦੇ ਔ?
ਬਾਕੀ ਦਿਨ ਵੀ ਚੱਲ-ਚੁਲ ਜਾਈਦਾ।
ਅੱਛਾ। ਜਾਣਾ ਚਾਹੀਦਾ।
ਹਾਂ
ਗੁਰਦੁਵਾਰੇ ਤੇ ਜਾਣਾ ਚਾਹੀਦਾ। ਜਦੋਂ ਟਿਊਸ਼ਨ ਜਾਂਦੇ ਹੁੰਦੇ, ਉਦੋਂ ਹੋ ਆਇਆ ਕਰੋ ਗੁਰਦੁਆਰਾ ਸਾਹਿਬ। ਮੱਥਾ ਟੇਕ ਆਇਆ ਕਰੋ, ਨਾਲੇ ਆਖਿਆ ਕਰੋ, ਬਾਬਾ ਜੀ ਅਕਲ ਦੋ। ਵਾਧੂ ਸਾਰੀ ਹਾਂ ਨ
ਹਾਂ
ਹੂੰ ਹੋਰ
ਵਧੀਆ
ਤੂੰ ਨਿਊਡਲ ਬਹੁਤ ਸਵਾਦ ਬਣਾਉਣਾ ਕਿੱਦਾਂ ਬਣਾਉਣਾ ਹੁਨਾ
ਤੁਹਾਨੂੰ ਕੋਈ ਨੀ ਦੱਸਦੇ ਆ ਬਾਦ ਚੋਂ
ਹੂੰ ਰੈਸਪੀ ਦੱਸਦੇ ਮੈਨੂੰ ਮੇਰਾ ਰੈਸਪੀ ਦੱਸ ਦੇਣੀ ਸੀ ਮੈਂ ਵੀ ਬਣਾ ਲਿਆ ਕਰਦੀ ਫਿਰ
ਨਹੀਂ ਮੇਰੇ ਕਹਿਣ ਦੱਸਾਂਗੇ ਜਦੋਂ ਕਦੇ ਤੁਸੀਂ ਆਏ ਨਾ ਗੇੜਾ ਵੱਜਾ ਹਾਡੇ ਅਲ
ਹਾਂ
ਅ ਦੱਸੂਗਾ ਮੈਂ
ਅੱਛਾ
ਹਾਂ
ਠੀਕ ਆ ਹੋਰ
ਚਲੋ ਵਧੀਆ ਚਲੋ ਠੀਕ ਚੰਗਾ
ਚੰਗਾ ਠੀਕ ਏ ਬਾਏ
ਬਾਏ ਬਾਏ